ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ।
ਹੈਲੋ, ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ?
ਬਸ ਵਧੀਆ, ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹਾਂਜੀ, ਅਸੀਂ ਠੀਕ ਹੈਗੇ ਹਾਂ, ਹੋਰ ਮੈਂ ਕਿਹਾ? ਬੜੇ ਦਿਨ ਹੋ ਗਏ ਸੀ, ਫੋਨ ਕੀਤੇ ਮੈਂ ਕਿਹਾ ਅੱਜ 'ਫੋਨ' ਕਰ ਹੀ ਲਵਾਂ।
ਹਾਂ ਨਹੀਂ -ਨਹੀਂ ਆਉਂਦੀ ਹੈ। ਬਸ ਟਾਈਮ ਹੀ ਨਹੀਂ ਲੱਗਦਾ ਅੱਜ- ਕੱਲ
ਅੱਛਾ।
ਹਮ ਬੱਚਿਆਂ ਦੇ ਛੁੇ ਵ ਕੁਛ ਨਹੀਂ ਹੈ ਇੱਥੇ ਦੁਪਹਿਰੇ ਗਈ ਹੋਈ ਸੀ। 'ਬਾਜ਼ਾਰ' ਨਾਲਦਿਆਂ ਦੀ ਕੁੜੀ ਦਾ ਨਾ ਵਿਆਹ ਏ।
ਅੱਛਾ, ਅੱਛਾ। 'ਸ਼ੋਪਿੰਗ' ਹੋਂਦੀ ਪਈ ਏ ਅੱਛਾ ਸ਼ੋਪਿੰਗ ਹੋਦੀ।
ਕ
ਅੱਛਾ, ਹੋਰ ਕਿਹੜੇ ਡਰੈਸ ਸਵਾਈ ਤੁਸੀਂ? ਮੈਂ ਕੌਣ ਸੀ 'ਡਰੈਸ' ਲਈ ਹੈ ਇਸ ਕੀ।
ਇਹ ਨਹੀਂ, ਨਹੀਂ ਆ ਤੇ ਐਵੇਂ ਦਾ ਹੀਥ ਮਤਲਬ ਇੰਨਾ ਕੁਛ ਮੈਂ ਹੈ ਵੀ ਲਿਤਾ ਨੀ। ਸੂਟ
ਹਾਂ ਉਹ ਤੇ ਹੈ ਕਲੋ। ਫਿਰ ਤੇ ਬੰਦਾ
ਇਹ, ਇਹ ਕੁੜੀ ਦੇ। ਅਹ ਸੋਹੁਰਿਆਂ ਨੇ ਤੇ ਏਡਾ- ਏਡਾ 'ਦਹੇਜ' ਲਿੱਤਾ, ਏਡਾ ਦਹੇਜ ਲਿੱਤਾ।
ਅੱਛਾ।
ਹਮ
ਹਾਂ, ਅੱਜ - ਕੱਲ ਰਿਵਾਜ ਵੀ ਹੈਗਾ ਏ, ਅੱਜ ਕੱਲ ਜਿਹਨਾਂ ਕੋਲ ਜਿਹਦੇ ਕੋਲ ਹੁੰਦਾ ਉਹ ਦਿੰਦਾ ਹੀ ਹੈ ਵੇਖੋ। ਜਿਹਦੇ ਕੋਲ ਨ ਹੈ ਉਹ ਕਿੱਥੋਂ?
ਨਹੀਂ ਵੈਸੇ ਮੰਗਣਾ ਵੀ ਤੇ ਗ਼ਲਤ ਹੀ ਹੈ। ਨਾ ਮਤਲਬ ਮਾਂ - ਪਿਓ ਨੇ ਆਪਣੀ ਕੁੜੀ ਨੂੰ ਮਤਲਬ ਜਿੰਨਾ ਜੋ 'ਖ਼ੁਸ਼ੀ' ਨਾਲ ਦੇਣਾ ਹੈ ਉਹ ਤੇ ਦੇਣ। ਪਰ ਮੁੰਡਿਆਂ ਵਾਲਿਆਂ ਦਾ ਕੋਈ ਹੱਕ ਨਹੀਂ ਬਣਦਾ ਨਾ। ਕੁੜੀ ਵਾਲਿਆਂ ਤੋਂ ਦਾਜ ਮੰਗਣ ਦਾ?
ਹਾਂਜੀ, ਇਹ ਤੇ ਗੱਲ ਠੀਕ ਹੈਗੀ ਏ। ਪਰ ਇਹਵੇ ਕਿ ਅਗਰ ਮਾਂ - ਪਿਓ ਆਪਣੀ 'ਖੁਸ਼ੀ' ਨਾਲ ਦੇ ਰਹੇ ਨੇ ਤੇ ਉਹਦੇ ਚ ਕੋਈ ਹਰਜ਼ ਵੀ ਨਹੀਂ ਹੈਗਾ। ਅਗਰ ਹੈ ਤੇ ਤਾਂ ਹੀ ਕੋਈ ਦਿੰਦਾ ਹੈ। ਅਗਰ ਨਹੀਂ ਹੈ ਤੇ ਫਉਂ ਹੀ ਕੋ ਤੇ ਕਿਉਂ ਤੇ ਆਪ
ਨਹੀਂ ਹਾਂ, ਉਹੀ ਤਾਂ ਮੈਂ ਕਹਿ ਰਹੀ ਹਾਂ। ਆਪਣੀ ਕੁੜੀ ਦੇ ਰਹੇ ਨੇ ਉਹ। ਮਤਲਬ ਉਹ ਤੁਹਾਨੂੰ ਆਪਣਾ ਸਭ ਕੁਛ ਦੇ ਰਹੇ ਨੇ, ਉਹ ਅਗਰ ਕੁਛ 'ਕੁੜੀ' ਨੂੰ ਨਾਲ ਨਾ ਅਗਰ ਕੁੜੀ ਨੂੰ ਨਾਲ ਵੀ ਕੁਛ ਨਾ ਦੇਣ। ਤੇ ਵੀ ਮੁੰਡਿਆਂ ਅ ਤੇ ਕੁੱਜ ਬੋਨੀ ਸੇ ਆਲੇ ਮੰਗ
ਹਾਂਜੀ।
ਐ ਤੇ ਬੜੇ ਭੈੜੇ ਲੱਗਦੇ ਆ।
ਹਾਂ, ਮ ਮੰਗਣਾ ਤੇ ਨਹੀਂ ਚਾਹੀਦਾ ਖੈਰ, ਐ ਤੇ ਗੱਲ ਗਲਤ ਈ ਹੈਗੀ ਏ। ਦੇਖੋ ਜਿਨ੍ਹਾਂ ਨੇ ਆਪਣੀ ਕੁੜੀ ਦੇਤੀ, ਉਹਨਾਂ ਨੇ ਸਭ ਕੁੱਛ ਦੇਤਾ। ਪਰ ਐ ਵੀ ਹੈਗਾ ਦੇਖੋ, ਹੁਣ ਅਗਰ ਕੁੜੀ ਨੂੰ ਅਗਰ ਉਹਦੀ ਸੁਵਿਧਾ ਦਾ ਸਮਾਨ ਅਸੀਂ ਦੇ ਵੀ ਦਵਾਂਗੇ। ਤੇ ਇਹਰੇ 'ਚ ਕੋਈ ਹਰਜ਼ ਵੀ ਨੀ ਹੈਗਾ। ਅੱਗੋਂ ਕੁੜੀ ਦੇ ਈ ਕੰਮ ਆਂਦਾ ਏ ਅਗਰ ਅਸੀਂ
ਹਾਂਜੀ, ਉਹ ਤੇ ਗੱਲ ਤੁਹਾਡੀ ਠੀਕ ਏ। ਮ ਹੁਣ ਹਾਂ, ਹੁਣ ਮਾਂ ਪਿਓ ਨੇ ਆਪਣੀ ਕੁੜੀ ਨੂੰ ਜਿੰਨੀ ਆਪਣੀ ਖ਼ੁਸ਼ੀ ਨਾਲ ਮਤਲਬ ਦੇਣਾ ਐ, ਉਹ ਤੇ ਦੇ ਦੇਣ ਪਰ ਮੰਗਣਾ ਗਲਤ ਏ ਨਾ, ਐਹ ਐਹਦੇ ਸੋਂਰਿਆਂ ਨੇ ਮੰਗਿਆ ਏ।
ਅੱਛਾ, ਐਹ ਤੇ ਗ਼ਲਤ ਗੱਲ ਹੈਗੀ। ਸਾਡੀ ਸੁਸਾਇਟੀ 'ਚ ਨਾ ਇਹ ਬਹੁਤ ਕੰਮ ਖ਼ਰਾਬ ਹੈਗਾ। ਪੀ, ਜੋ ਲੋਗ ਆਪਣੇ ਮੂੰਹ ਨਾਲ ਮੰਗ ਲੈਂਦੇ ਨੇ ਅਸੀਂ ਤੇ ਦੇਖਿਆ ਦੇਖੋ, ਸਾਡੀ ਬਰਾਦਰੀ 'ਚ ਤੇ ਨੀ ਹੈਗਾ। ਇੰਨੀ ਮਾਂਗ ਨਹੀਂ ਹੈਗੀ। ਪਰ ਮੈਂ ਕਈ ਬਿਰਾਦਰੀਆਂ 'ਚ ਦੇਖਿਆ ਏ, ਉੱਥੇ ਤੇ ਬੋਲੀ ਲਗਾਉਂਦੇ ਨੇ, ਇੰਨੇ ਲੱਖ ਦੀ ਸ਼ਾਦੀ ਹੋਏਗੀ। ਇੰਨੇ ਲੱਖ ਦੀ ਸ਼ਾਦੀ ਹੋਏਗੀ। ਐਹ ਇੰਨੇ ਲੱਖ ਦੀ ਕਾਰ
ਅੱਛਾ ਇਵੇਂ ਹੁੰਦਾ।
ਹਾਂ, ਕਈ ਸੁਸਾਇਟੀਆਂ ਐਸੀਆਂ ਹੈਗੀਆਂ ਨਹੀ ਅਸੀਂ ਨਾਮ ਨੀ ਲੈਣਾ ਚਾਹੁੰਦੇ। ਕਈ ਹੁੰਦੀਆਂ ਐਵੇਂ ਦੀਆਂ ਉਹ ਲੋਗ ਨਾ, ਬੋਲੀ ਲਗਾ ਲੈਂਦੇ ਨੇ ਪਹਿਲੇ ਈ। ਵੀ ਦੇਖੋ ਅਸੀਂ ਤੇ ਸਾਡੇ ਮੁੰਡੇ ਦੀ ਤੇ ਸਰਕਾਰੀ ਨੌਕਰੀ ਹੈਗੀ ਏ। ਅਸੀਂ ਤੇ ਅ ਚਾਲ਼ੀ ਲੱਖ ਲਾਂਘੇ। ਅੱਸੀਂ ਤੇ ਇੱਕ ਕਰੋੜ ਲਵਾਂਗੇ। ਮੈਂ ਖੁਦ ਦੇਖਿਆ, ਆਪਣੀਆਂ ਅੱਖਾਂ ਨਾਲ ਕਈ, ਹਾਂ ਕਈ ਤੇ ਰਿਸ਼ਤੇ ਇਸੇ ਕਰਕੇ ਰਹਿ ਜਾਂਦੇ ਨੇ, ਹੁਨ ਏ ਕੀ ਸਰ ਸਰਕਾਰੀ ਨੌਕਰੀ ਹੈਗੀ ਏ ਤੁਹਾਡੇ ਮੁੰਡੇ ਦੀ ਤੇ ਇਹਦਾ ਮਤਲਬ ਐ ਥੋੜ੍ਹੀ ਹੈਗਾ ਕੀ ਤੁਸੀਂ ਜਿੰਨਾ ਪੜ੍ਹਾਈ ਤੇ ਲਗਾਇਆਂ ਤੁਸੀਂ ਸਾਰਾ ਕੁੜੀ ਵਾਲਿਆਂ ਤੋਂ ਈ ਵਸੂਲ ਕਰੋਗੇ। ਇਹ ਵੀ ਤੇ ਗ਼ਲਤ ਗੱਲ ਏ ਵੈਸੇ। ਬਾਕੀ ਸਾਡੀ, ਹਾਂ ਸਾਡੀ ਬਰਾਦਰੀ 'ਚ ਤੇ ਹਾਂ, ਏਨਾ ਨੀ ਹੈਗਾ ਸਾਡੀ ਬਰਾਦਰੀ 'ਚ ਤੇ ਪਰ ਦੂਸਰੇ ਲੋਕਾਂ 'ਚ ਮੈਂ ਦੇਖਿਆ, ਬਹੁਤ ਜ਼ਿਆਦਾ ਮਾਂਗ ਹੈਗੀ ਏ, ਦਹੇਜ ਦੀ। ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਨੇ।
ਹਾਂ, ਏਨਾ ਜ਼ਿਆਦਾ ਮੰਗਦੇ ਨੇ, ਏਨਾ ਜ਼ਿਆਦਾ ਮੰਗਦੇ ਨੇ ਸੋਚੋ ਮਤਲਬ ਕਿ, ਜਿੰਨਾ ਕੁ ਜਿੰਨਾਂ ਦੀ ਚਲੋ ਹੈ ਹਿੰਮਤ ਉਹ ਤੇ ਖੁਸ਼ੀ-ਖੁਸ਼ੀ ਦੇਣਗੇ ਈ। ਉਹ ਤੇ ਸਗੋਂ ਤੁਹਾਨੂੰ ਜਿੰਨਾ ਤੁਸੀਂ ਮੰਗਿਆ ਉਸ ਤੋਂ ਵਾਧੂ ਈ ਦੇਣਗੇ। ਪਰ ਜਿੰਨ੍ਹਾਂ ਦੀ ਹਿੰਮਤ ਨਹੀਂ ਹੁੰਦੀ ਉਹ ਫਿਰ ਨਹੀਂ, ਤੁਸੀਂ ਮਾਂਗ ਕਰੋ ਉਹ ਨਾ ਦੇ ਸਕਣ ਫਿਰ ਬੇਜ਼ਤੀ ਤੇ ਉਹਦੇ, ਕੁੜੀ ਦੇ ਮਾਂ ਪਿਓ ਦੀ ਏ ਨਾ।
ਹਾਂਜੀ, ਬਿਲਕੁਲ ਠੀਕ ਕਹਿ ਰਹੇ ਓ, ਦੇਖੋ ਹੁਣ ਅਗਰ ਅਸੀਂ ਕੁੜੀ ਨੂੰ ਦੇ ਵੀ ਰਹੇ ਆਂ ਆਪਣੀ ਦੀ ਸੁਵਿਧਾ ਨੂੰ, ਦੇ ਵਾਸਤੇ ਕੁਛ ਦੇ ਰਹੇ ਆਂ ਤੇ ਉੱਥੋਂ ਤੱਕ ਤਾਂ ਠੀਕ ਏ ਪਰ ਐਵੇ ਕਿ ਕਈ ਲੋਕ ਅ ਆਪਣਾ ਕਰਜ਼ਾ ਲੈ ਕੇ ਲੋਨ ਲੈ ਕੇ ਵਿਆਹ ਕਰਦੇ ਨੇ, ਏਹ ਵੀ ਗੱਲ ਬੜੀ ਗਲਤ ਹੈਗੀ। ਜੋ, ਹਾਂ ਮੈਂ ਦੇਖਿਆ ਕਈ ਲੋਕ ਤੇ ਕਰਜ਼ਾ ਲੈ ਕੇ ਵਿਆਹ ਕਰਦੇ ਨੇ ਕੁੜੀਆਂ ਦੇ। ਵੀ ਤੁਸੀਂ ਜਿੰਨਾ ਹੈ, ਤੁਸੀਂ ਓੱਨੇ ਵਿੱਚ ਹੀ ਕਰੋ। ਪਰ ਦਹੇਜ ਏੱਕ ਐਸੀ ਚੀਜ਼ ਹੈ, ਮਾਂ-ਬਾਪ ਮਂਜੂ ਮਜਬੂਰ ਹੋ ਜਾਂਦੇ ਨੇ ਫੇਰ। ਕੀ ਕਰਨ ਹੁਣ ਓਹਨਾਂ ਨੇ, ਦਿਖਾਵਾ ਵੀ ਤੇ ਅੱਜ-ਕੱਲ ਬੜਾ ਹੋ ਗਿਆ। ਦਿਖਾਵਾ ਬਹੁਤ ਕਰਦੇ ਨੇ ਲੋਕ, ਓਨੇ ਇੰਨੇ ਲੱਖ ਹਾਂ ਦੇਖ ਲੈਣਂਗੇ, ਉਹਨੇ ਇੱਨਾ ਲੱਖ ਲਾਇਆ ਹੀ, ਆਪਣੇ ਕੁੜੀ ਦੇ ਵਿਆਹ ਤੇ। ਅਸੀਂ ਏਸ ਤੋਂ ਵੱਧ ਲਗਾਵਾਂਗੇ। ਓਹਨੇ ਏਹ ਲਗਾਇਆ ਸੀ ਆਪਣੇ ਵਿਆਹ ਤੇ, ਅਸੀਂ ਆਪਣੇ ਵਿਆਹ ਚ ਏਹ ਲਗਾਵਾਂਗੇ।
ਇਹ ਈ ਅੱਜ ਐਦੀ ਇਹਦੀ ਇਹ ਸੀ ਨਾ ਕੀ, ਇਹਨਾ ਐਹਦੇ ਕੋਲ ਐਨਾ ਏ ਤੇ ਮੈਂ ਇਸ ਤੋਂ ਵੱਧ ਦਿਖਾਵਾਂ।
ਹਾਂ, ਦਿਖਾਵਾ ਅੱਜ-ਕੱਲ ਬਹੁਤ ਜਿਆਦਾ ਹੋ ਗਿਐ। ਐਹ ਮੋਬਾਇਲਾਂ ਦੇ ਚੱਕਰ ਇਚ ਨਾ, ਬਈ ਸ਼ੋਕ ਓਫ ਕਰਦੇ ਨੇ ਲੋਕੀ ਵੀ ਫੇਸਬੁੱਕ ਤੇ ਪਾਣ ਆਸਤੇ ਯਾ ਤੇ ਆਪਣਾ ਇੰਸਟਾ ਤੇ ਪਾਣ ਆਸਤੇ ਵੱਧ ਤੋਂ ਵੱਧ ਕਰਦੇ ਨੇ, ਐਹ ਵੇਖਦੇ ਵੀ ਐੱਥੋਂ ਈ ਨੇ। ਮੋਬਾਇਲਾਂ ਚ ਦੇਖਦੇ ਨੇ
ਦਿਖਾਵਾ ਕੀ, ਓਸ ਦਿਖਾਵੇ ਦਾ ਕੀ ਫਾਇਦਾ ਜਿਸ ਪਿੱਛੇ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਰੋਲਨੀ ਪੈਜੇ।
ਓਹੀ ਨਾ ਤੁਸੀਂ ਸਾਰੀ ਉਮਰ ਦੀ ਆਪਣੀ ਕਮਾਈ ਖਤਮ ਕਰ ਦੇਂਦੇ ਓ, ਦਿਖਾਵੇ ਦੇ ਚੱਕਰ ਇਚ। ਤੁਸੀਂ ਐਹੀ ਤੁਸੀਂ ਆਪਣੀ ਕੁੜੀ ਨੂੰ, ਕੋਈ ਪ੍ਰੋਪਰਟੀ ਓਹਦੇ, ਹਾਂ
ਪੁੱਛਦੀ ਆਂ, ਕਿ ਵਿਆਹ ਤੇ ਮਤਲਬ ਅਗਰ ਵਿਆਹ ਕਰ ਰਹੇ ਹੋ, ਮੈਂ ਤੇ ਏਹੀ ਸੋਚਣੀ ਆ ਕਿ ਵਿਆਹ ਸਿੰਪਲ ਸੋਬਰ ਈ ਹੋਣਾ ਚਾਹੀਦਾ। ਓ ਮਤਲਬ ਗੁਰਦੁਆਰੇ ਜਾ ਕੇ ਕੇ ਚਾਰ ਲਾਵਾਂ ਲੈ ਕੇ ਵਿਆਹ ਹੋ ਗਏ, ਕਿਉਂਕਿ ਵਿਆਹ ਤੇ ਪੈਸਾ ਲਾਣਾ ਫਜੂਲ ਇ ਐ। ਏਸ ਤੋਂ ਵਧੀਆ ਕੁੜੀ-ਮੁੰਡਾ ਜੋ ਵਿਆਹ ਤੇ ਪੈਸਾ ਲਾ ਰਹੇ ਨੇ ਓਹ ਆਪਣਾ ਫਿਊਚਰ ਸਿਕਓਰ ਕਰਨ ਯਾ ਆਪਣੇ ਵਾਸਤੇ ਕਿੱਥੇ ਘੁੰਮਣ ਜਾਣ।
ਬਿਲਕੁਲ ਬਿ
ਕੁਛ ਕਰਨ, ਕੋਈ ਪ੍ਰੋਪਰਟੀ ਲੈ ਤੇ ਪੈਹਾ ਲਾਣਾ ਮੈਨੂੰ ਬੜਾ ਫਜੂਲ ਲੱਗਦੈ। ਮੈਨੂੰ ਤਾਂ ਏਹ ਲੱਗਦਾ ਕਿ ਜਿੰਨਾ ਪੈਹਾ ਤੁਸੀਂ ਵਿਆਹ ਤੇ ਆਪਣੇ ਮਾਂ-ਪਓ ਕੋਲ ਲਵਾਣੈ, ਓਨੇ ਦੀ ਤੁਸੀਂ ਆਪਣੀ ਬੈਂਕ ਇਚ ਰੱਖੋ, ਫਿਊਚਰ ਸਿਕਓਰ ਕਰੋ। ਕਿੱਥੇ ਘੁੰਮਣ ਚਲੇ ਜਾਓ, ਯਾ ਕੁੱਛ ਅੱਛਾ ਜੇਹਾ ਲੈਲੋ ਅਗਰ ਤੁਹਾਡੇ ਕੋਲ ਪ੍ਰੋਪਟੀ ਲੈਲੋ ਕੋਈ ਕਿਉਂਕਿ ਵਿਆਹ ਤੇ ਪੈਹਾ ਲਾਨਾ ਵੇਸਟ ਈ ਏ। ਸੋਚੋ ਔਰ ਤੁਸੀਂ ਬੁਲਾ ਵੀ ਵਿਆਹ ਤੇ ਓਹ ਲੋਕਾਂ ਨੂੰ ਰਹੇ ਓ, ਜੋ ਤੁਹਾਡੇ ਤੋਂ ਖੁਸ਼ ਹੀ ਨੀ ਐ।
ਬਿਲਕੁਲ ਠੀਕ ਕਹਿ ਰਹੇ ਓ, ਬਿਲਕੁਲ ਖੁਸ਼ ਹੁੰਦੇ ਨੀ ਹੈਗੇ, ਰਿਸ਼ਤੇਦਾਰ ਖੁਸ਼ ਕਿੱਥੇ ਹੁੰਦੇ ਨੇ ਆ ਖੁਸ਼ੀ ਬਰ
ਹਾਂ, ਓਨਾਂ ਨੇ ਫੇਰ, ਉਹੀ ਓਨਾਂ ਨੇ ਫੇਰ ਰੋਟੀ ਖਾ ਕੇ, ਦੋ ਚੀਜ਼ਾਂ ਬੋਲ ਕੇ ਹੀ ਜਾਣੀਆਂ।
ਹਾਂ, ਏਹ ਐ ਰੋਟੀ ਵ ਵਧੀਆ ਨਹੀਂ ਸੀ, ਅਗਲੇ ਦੀ ਸਾਰੀ ਕਮਾਈ ਲੱਗ ਕਹੀਏ, ਔਰ ਫੇਰ ਸੁਣਨ ਨੂੰ ਏਹ ਮਿਲਦਾ, ਰੋਟੀ ਨਹੀਂ ਵਧੀਆ ਸੀ। ਏਹ ਚੀਜ਼ ਸਵਾਦ ਨਹੀਂ ਸੀ, ਐ ਨੀ ਹੈਗਾ ਸੀ, ਐ ਵੀ ਰੱਖਣਾ
ਤੇ ਸੋ ਹਾਂ, ਮੇਰੀ ਤੇ ਸੋਚ ਹੀ ਆਈ ਹੈ, ਕਿ ਵਿਆਹ ਤੇ ਗੁਰਦੁਆਰੇ ਅ ਗੁਰੂ ਮਹਾਰਾਜ ਦੇ ਅੱਗੇ ਚਾਰ ਲਾਵਾਂ ਲੈ ਕੇ, ਛੁੱਟੀ ਜੋ ਤੁਸੀਂ ਪੈਸਾ ਲਾਂਣਾ ਹੈ, ਓ ਤੁਸੀਂ ਆਪਣੇ ਤੇ ਆਪਣੇ ਤੇ ਲਾਓ।
ਸਹੀ ਕਹਿ ਰਹੇ ਓ-ਸਹੀ ਕਹਿ ਰਹੇ ਓ ਜਾਂ ਤੇ ਪ੍ਰੋਪਰਟੀ ਕਰਲੋ, ਕੁੜੀ ਦੇ ਨਾਂ ਤੇ ਜੋ ਓਦੇ ਕੰਮ ਵੀ ਆਏ ਫੇਰ।
ਹਾਂ, ਕੋਈ ਪ੍ਰੋਪਰਟੀ ਖਰੀਦੋ, ਦੋਨੋ ਕੁੜੀ-ਮੁੰਡਾ ਮਿਲ ਕੇ ਕੋਈ ਪ੍ਰੋਪਰਟੀ ਖਰੀਦਣ, ਕੋਈ ਚੀਜ਼ ਖਰੀਦਣ। ਜੋ ਓਨਾਦੇ ਕੰਮ ਵੀ ਆਏ, ਵਿਆਹ ਤੇ ਪੈਸਾ ਲਾਣਾ ਤੇ ਫ ਜੋ ਲਿਆ, ਆਗੇ ਕਿਸੇ ਨੇ ਕੁੱਛ ਦੇਣਾ ਤੇ ਹੈਨੀ, ਕੋਈ ਫੇਰ ਅੱਗੋਂ ਫੇਰ ਕੋਈ ਨਾ ਕੋਈ ਨਾਰਾਜ਼ ਈ ਐ, ਤੁਹਾਡੇ ਤੋਂ ਏਨਾ ਪੈਸਾ ਲਾ ਕੇ ਵੀ।
ਸਹੀ ਕੈਹ ਰਹੇ ਓ, ਖੁੱਸ ਕੋਈ ਵੀ ਨੀ ਹੋਏਗਾ।
ਖੁਸ਼ ਕੋਈ ਵੀ ਨੀ ਹੋਏਗਾ, ਏਸ ਤੋਂ ਵਧੀਆ ਗੁਰਦੁਆਰੇ ਜਾ ਆਓ, ਕੇ ਆਪਣੇ।
ਹਾਂ ਸਾਦਾ ਵਿਆਹ ਹਾਂ, ਬਿਲਕੁਲ ਸਾਦਾ ਵਿਆਹ ਕਰਨਾ ਚਾਹੀਦਾ, ਸਈ ਕੈਹ ਰਹੇ ਓ।
ਹੋਰ, ਬਿਲਕੁਲ ਸਾਦਾ ਵਿਆਹ ਕਰਨਾ ਚਾਹੀਦਾ ਹੈ।
ਹਾਂ, ਹੋਰ ਠੀਕ ਸਭ?
ਏਨਾ-ਏਨਾ। ਹਾਂ, ਬਸ ਵਧੀਆ, ਲੋਕ ਏਨਾ-ਏਨਾ ਪੈਸਾ ਲਾ ਦਿੰਦੇ ਨੇ, ਸਾਰਾ ਰਾਨ ਕਰਦੇ ਨੇ।
ਹਾਂ, ਓ ਤੇ।
ਬਸ ਸਿਰਫ ਸ਼ੇਖੀ ਹੀ ਪੀਛੇ ਕੁਛ ਨੀ ਹੈ, ਸਿਰਫ ਸੇ਼ਖੀ ਪੀਛੇ।
ਸ਼ੇਖੀ ਪਿੱਛੇ, ਸਹੀ ਕਹਿ ਰਹੇ ਓ। ਹੋਰ ਚਲੋ, ਤੁਸੀਂ ਤਿਆਰੀ ਕਰੋ, ਵਿਆਹ ਦੀ ਫੇਰ‌। ਮਿਲਨੇ ਆ ਫੇਰ, ਜਲਦੀ ਮਿਲ ਲਾਂਗੇ‌। ਠੀਕ ਐ-ਠੀਕ ਐ, ਸਤਿ ਸ਼੍ਰੀ ਅਕਾਲ।